ਸਤਿ ਸ੍ਰੀ
ਸਤਿ ਸ੍ਰੀ ਅਕਾਲ ਭਾਜੀ, ਹੋਰ ਠੀਕ ਹੋ ਜੀ?
ਬਸ, ਵਧੀਆ ਜੀ, ਵਧੀਆ ਹੋਰ ਤੁਸੀਂ ਸੁਣਾਓ?
ਬਸ ਵਧੀਆ ਜੀ- ਵਧੀਆ ਜੀ, ਹੋਰ ਜੀ ਕੀ ਕਰ ਰਹੇ ਸੀ ਜੀ?
ਬਸ ਜੀ ਲੰਗਰ ਪਾਣੀ ਛਕ ਕੇ ਬੈਠੇ ਸੀ ਹੋਰ ਤੁਸੀ ਛਕ ਲਿਆ ਜੀ।
ਹਾਂਜੀ ਹਾਂਜੀ ਹੁਣੇ ਛਕਿਆ ਜੀ।
ਬਹੁਤ ਵਧੀਆ ਗੱਲ ਹੈ ਭਾਅ ਜੀ ਲੰਗਰ ਪਾਣੀ ਛਕ ਕੇ ਆਪਣਾ। ਸੈਰ ਸੂਰ ਤੇ ਮੈਂ ਕਿਹਾ ਹੋ ਆਏ ਫੇਰ ਉਸ ਤੋਂ ਬਾਅਦ ਮੈਂ ਕਿਹਾ ਤੇਰੇ ਭਰਾ ਨੂੰ ਫੋਨ ਲਾ ਲਾ।
ਅੱਛਾ ਅੱਛਾ ਜੀ ਵਧੀਆ ਗੱਲ ਹੈ ਜੀ।
ਹੋਰ ਸੁਣਾਓ।
ਬਸ ਵਧੀਆ ਜੀ ਤੁਸੀ ਸੁਣਾਓ ਜੀ।
ਬਸ ਮੈਂ ਤੇ ਨਵੀ ਤਾਜੀ ਮੈਂ ਕਿਹਾ ਭਾਜੀ ਨਾਲ ਗੱਲ ਕਰੀਏ।
ਅੱਛਾ ਅੱਛਾ ਚਲੋ ਵਧੀਆ ਗੱਲ।
ਮੈਂ ਸੁਣਿਆ ਤੁਸੀਂ ਬਾਈਕ ਵੇਚ ਰਹੇ ਹੋ ਆਪਣੀ।
ਹਾਂਜੀ ਵੇਚਣੀ ਸੀ ਜੀ।
ਅੱਛਾ।
ਹਾਂਜੀ ਹਾਂਜੀ ਬਾਕੀ ਉਹਦੇ 'ਚ ਖ਼ਰਾਬੀ ਹੈਗੀ ਹੈ ਜੀ ਬਹੁਤ।
ਕੀ ਹੋਇਆ ਦੱਸੋ।
ਬਸ ਉਹ ਇੰਜਨ ਨੀਚੇ ਮਤਲਬ ਧੂੰਆਂ ਧੂੰਆਂ ਮਾਰਦੀ ਪਈ ਹੈ ਗੱਡੀ।
ਅੱਛਾ। ਤਾਂ ਉਹ ਤਾਂ ਤੇ ਹਜੇ ਇੰਜਨ ਹੋਏਗਾ ਜੀ ਫਿਲਹਾਲ ਤੇ ਇਹ ਸਾਰਾ ਇੰਜਨ ਹੋਏਗਾ ਫਿਰ। ਤੁਹਾਡੇ ਪੰਜ ਹਜ਼ਾਰ ਰੁਪਏ ਲੱਗਣਗੇ ਘੱਟੋ ਘੱਟ।
ਅੱਛਾ ਅੱਛਾ ਇੰਜਨ ਹੋਏਗਾ ਜੀ। ਚਲੋ ਵਧੀਆ ਗੱਲ ਹੈ ਜੀ।
ਹਾਂ ਇੰਜਨ ਹੋਏਗਾ ਜੋ ਤੁਸੀਂ। ਵੇਚਣੀ ਹੈ ਤੇ ਵੇ ਮੈਂ ਲੈ ਲਾਂਗਾ ਅਗਰ ਨਹੀਂ ਵੇਚਣੀ ਤੇ ਇੰਜਣ ਕਰਵਾਉਣਾ ਤੇ ਮੈਨੂੰ ਦੱਸ ਦੋ।
ਅੱਛਾ ਅੱਛਾ ਜੀ ਚਲੋ ਜੀ ਕੋਈ ਨੀ ਜੀ ਪਹਿਲੇ ਇੰਜਨ ਕਰਵਾ ਲਾਂਗਾ ਜੀ ਮੈਂ।
ਹੂੰ ਕੋਈ ਨੀ ਪਹਿਲਾਂ ਇੰਜਨ ਕਰਾ ਦੇਣਾ ਹੋਰ ਵੀ ਹੈ। ਕੋਈ ਬਾਈਕ ਤੁਹਾਡੇ ਕੋਲ।
ਹੋਰ ਜੀ ਫੈਂਰਡ ਹੈਗਾ ਸੀ ਜੀ ਕੋਈ।
ਅੱਛਾ।
ਓਨੇ ਵੇਚਣੀ ਸੀ ਜੀ ਹਾਂਜੀ ਹਾਂਜੀ ਕੋਈ ਨੀ ਜੀ ਮੈਂ ਤੁਹਾਨੂੰ ਦੱਸ ਦਾਂਗਾ ਜੀ।
ਹਾਂ ਉਹ ਤੇ ਹੈ ਕਿਹੜੀ ਗੱਡੀ ਹੈ।
ਉਹਦੇ ਕੋਲ ਹੈਗੀ ਜੀ ਐਚ ਐਮ ਡੀ ਲਕਸ ਹੈਗੀ ਹੈ ਵੀ।
ਅੱਛਾ ਡਿਲੈਕਸ ਹੈ। ਚਲੋ ਵਧੀਆ ਗੱਲ ਡਿਲੈਕਸ ਚਲ ਰਹੀ ਹੈ। ਕਿਹੜਾ ਮਾਡਲ।
ਮੋਡਲ ਹੈਗਾ ਸੀ ਭਾਜੀ ਉਨੀ ਹੈਗਾ ਸੀ ਮੇਰੇ ਹਿਸਾਬ ਨਾਲ।
ਅੱਛਾ ਉਨੀ ਮਾਡਲ ਹੈ।
ਹਾਂਜੀ ਹਾਂਜੀ ਉੱਨੀ ਮਾਡਲ ਹੈਗਾ ਜੀ।
ਕੋਈ ਨੀ ਇੰਜੈਕਟਰ ਤੋਂ ਬਿਨਾ ਹੀ ਹੋਏਗੀ ਕਾਵੇਟਰ ਵਾਲੀ ਹੋਏਗੀ। ਉਹ ਤੇ।
ਪਤਾ ਨੀ ਜੀ ਕਿਹੜੀ ਹੋਗੀ ਜ਼ਿਆਦਤਰ ਮੈਨੂੰ ਨੌਲੇਜ ਨੀ ਹੈਗੀ ਇੰਨੀ।
ਅੱਛਾ ਅੱਛਾ ਪਰ ਸਾਨੂੰ ਨੌਲੇਜ ਹੈਗੀ ਹੈ।
ਹਾਂ ਅੱਛਾ ਅੱਛਾ ਜੀ। ਹੋਰ ਸੁਣਾਓ ਜੀ ਆਪਣਾ ਮਤਲਬ ਬਾਈਕਾਂ ਵਾਲਾ ਹਰ ਕੰਮ ਜੀ ਹਰ ਕੰਮ ਕਰ ਦਿੰਦੇ ਹੋ ਜੀ।
ਹਾਂਜੀ ਜੋ ਮਰਜ਼ੀ ਕਰਾਓ ਜੀ ਮੋਡੀਫਿਕੇਸ਼ਨ ਦਾ ਵੀ ਕਰਵਾ ਲਈਦਾ ਜਿਹੜਾ ਕਹਿੰਦੇ ਉਹ ਹੋ ਜਾਵੇਗਾ। ਪੇਂਟ ਕਰਵਾਉਣੀ ਹੈ। ਜੋ ਕਹਿਣਗੇ ਉਹ ਹੋਏਗਾ ਜੀ।
ਅੱਛਾ ਅੱਛਾ ਚਲੋ ਵਧੀਆ ਗੱਲ ਹੈ ਜੀ
ਹਮ
ਹੋਰ ਜੀ ਘਾਰ ਪਰਿਵਾਰ ਸਭ ਵਧੀਆ ਜੀ
ਬਿਲਕੁਲ ਵਧੀਆ ਜੀ ਬਿਲਕੁਲ ਮੈਂ ਕਹਿੰਨਾ ਜੀ ਚੜਦੀ ਕਲਾ ਹੈ ਮਾਲਕ ਦੀ
ਚਲੋ ਵਧੀਆ ਹੈ ਜੀ ਸਬਦਾ ਐਵੀ ਹੋਣਾ ਚਾਹੀਦਾ ਜੀ
ਹੋਰ ਤੁਹਾਡਾ ਕੀ ਕੰਮ ਹੈਗਾ ਹੈ
ਜੀ ਆਪਾਂ ਤੇ ਜੀ ਪੜਦੇ ਪਏ ਸੀ ਜੀ ਪਲੱਸ ਟੂ ਵਿਚ ਹਾਂਜੀ ਹਾਂਜੀ ਹਾਂਜੀ
ਵਧੀਆ ਗੱਲ ਹੈ ਜੀ ਪਲੱਸ ਟੂ ਹੋਣੀ ਚਾਹੀਦੀ ਹੈ ਦੇਖੋ ਪਲੱਸ ਟੂ ਜ਼ਰੂਰੀ ਹੈ ਹਾਂਜੀ ਹੋਰ ਵੈਸੇ ਕੋਈ ਕੰਮ ਕੰਮ ਕਰਦੇ ਹੋ ਕੇ ਨਹੀਂ ਵੈਸੇ
ਨਾ ਜੀ ਕਾ ਨਾ ਜੀ ਕੰਮ ਕੁਮ ਤੇ ਕੋਈ ਨੀ ਕਰਦੇ ਜੀ
ਅੱਛਾ ਚਲੋ ਵਧੀਆ ਗਲ ਏ
ਹਾਂਜੀ, ਹਾਂਜੀ ਬਸ ਕੁ ਛੁਟੀਆਂ ਹੈਗੀਆਂ ਸੀ ਹੁਣ ਜਾਵਾਂਗੇ ਜੀ ਕੱਲ੍ਹ ਤੋਂ ਸਕੂਲ ਸਵੇਰੇ ਤੋਂ
ਚਲੋ ਵਧੀਆ ਗਲ ਹੈ
ਹਾਂਜੀ, ਹਾਂਜੀ
ਉਹ ਤੇ ਦੇਖੋ ਸਕੂਲ ਸਕਾਲ ਤੇ ਜਾਂਦੇ ਰਹਿੰਦੇ ਨੇ ਬੱਚੇ ਆਪਣਾ ਪੜੇਂਗੇ ਤਾਂ ਹੀ ਤੇ ਕੁਛ ਬਣਨਗੇ ਆਪਾਂ ਵੀ ਸਾਡੀ ਵੀ ਟੈਮ ਤੇ ਪੜਾਈ ਹੋ ਗਈ ਸੀ ਤੇ ਆਪਾਂ ਕੰਮ ਚ ਹੈਗੇ ਹਾਂ ਅੱਜ
ਹਾਂਜੀ- ਹਾਂਜੀ ਵਧੀਆ ਗੱਲ ਹੈ ਜੀ ਕੰਮ ਵੀ ਬਹੁਤ ਜ਼ਰੂਰੀ ਹੈ ਜੀ ਪੜਾਈ ਤੋਂ ਬਾਅਦ
ਬਿਲਕੁਲ -ਬਿਲਕੁਲ
ਕੰਮ ਬਿਨਾਂ ਤੇ ਗੁਜ਼ਾਰਾ ਹੀ ਨੀ ਹੈਗਾ ਜੀ
ਕੁਛ ਨੀ ਆ ਵੀਰੇੇ ਤੈਨੂੰ ਮੈਂ ਹੀ ਦੱਸ ਰਿਹਾ ਕੁਛ ਨੀ ਆ ਭਰਾ ਤੂੰ ਵੀ ਆਪਣਾ ਪਲੱਸ ਟੂ ਤੋਂ ਬਾਅਦ ਅਗਰ ਕੋਈ ਕੋਰਸ ਤੈਨੂੰ ਲੱਗਿਆ ਹਾਂ ਵੀ ਮੈਂ ਕਰ ਕਰ ਸਕਨਾਵਾਂ ਤੇ ਕਰੀ, ਵਰਨਾ ਚੁੱਪ ਕਰਕੇ ਕੰਮ ਚ ਪੈਜੀ ਬਸ
ਅੱਛਾ, ਅੱਛਾ ਜੀ
ਸਭਸੇ ਵਧੀਆ ਹੈਗਾ ਹੀ ਕੰਮ, ਤੂੰ ਆਪਣਾ ਕੰਮ ਕਰੇਗਾ ਰੋ ਟੀ ਖਾਏਂਗਾ ਅਗਰ ਕਿਸੀ ਦੇ ਤਰਲੇ ਕਰੇਗਾ ਤੇਂ ਰੋਟੀ ਭੁਲ ਜਾਏਗਾ
ਜੀ
ਦੇਖੋ ਇੱਕ ਸਰਦਾਰ ਭਰਾ ਨੂੰ ਸਰਦਾਰ ਭਰਾ ਹੀ ਦੱਸੇਗਾ
ਐ ਤਾਂ ਹੈਈ ਏ ਇਹ ਤੇ ਬਿਲਕੁਲ ਇਹ ਤੇ ਗੱਲ ਤੇ ਹੈਈ ਹੈ ਬਿਲਕੁਲ ਜੀ ਸਰਦਾਰ ਦਾ ਸਰਦਾਰ ਹੀ ਮਤਲਬ ਸਹੀ ਗੱਲ ਹੈ ਜੀ
ਮੈਂ ਦੱਸਣਾ ਤੈਨੂੰ ਬਗਾਨਾ ਅਗਰ ਕੋਈ ਆਏਗਾ ਨਾ ਮੰਨ ਕੋਈ ਵੀ ਹੈਗਾ ਸਾਮਨੇਉ ਤੇ ਅਗਰ ਉਹਨੇ ਤੈਨੂੰ ਕਿਹਾ ਚਲੋ ਮੇਰੀ ਦੁਕਾਨ ਤੇ ਕੰਮ ਲੱਗ ਜਾ ਉਹ ਕਹੇਗਾ ਮੇਰੇ ਨਾਲ ਕੰਮ ਨਾ ਹੋਗੇਗਾ ਮੇਰੀ ਦੁਕਾਨ ਤੇ ਲੱਗ ਜਾ ਆਪ
ਲਗ ਜਾ ਸਹੀ ਗੱਲ ਹੈ ਉਹ ਮਤਲਬ ਮਤਲਬ ਕੀ ਕਹਿੰਦੇ ਉਹ ਆਪਣਾ ਕ, ਆਪਣਾ ਨਹੀਂ ਖੁਲਵਾ ਸਕਦਾ ਲਗਾ ਕੇ ਕੇ ਮਤਲਬ ਖੋਲਣ ਨੀ ਦੇਗਾ ਆਪਣਾ, ਆਪਣੇ ਥੱਲੇ ਲਾ ਕੇ ਰੱਖੇਗਾ
ਹਾਂ ਉਹ ਨੀਚਾ ਪਨ ਦਿਖਾਏਗਾ ਮਤਲਬ ਤੈਨੂੰ ਨੀਚਾ ਦੱਸੇਗਾ ਹੋਰ ਆਪਾਂ ਹੀ ਕਹਿੰਨੇ ਹਾਂ, ਤੂੰ ਸਾਡੇ ਬਰਾਬਰ ਕੰਮ ਕਰ ਸਾਡੇ ਨਾਲ ਕਰ
ਉਹ ਤਾਂ ਹੈ ਜੀ ਸਰਦਾਰ ਭਰਾ ਨੂੰ ਸਰਦਾਰ ਹੀ ਸਪੋਰਟ ਕਰਦਾ ਹੈ ਜੀ
ਹਾਂ ਦੇਖੋ ਹੁਣ ਆਪਾਂ ਵਾਂ ਸਾਡੇ ਦੁਕਾਨ ਤੇ ਵੀ ਲੱਗੇ ਹੋਏ ਨੇ ਮੁੰਡੇ ਆਪਾਂ ਐਂ ਨੀ ਕਹਿੰਦੇ ਕੀ ਹਮਾਰਾ ਚੇਲਾ ਹੈ ਨਹੀ ਜੀ ਯੇ ਹਮਾਰੇ ਸਾਥ ਕਾਮ ਕਰਤਾ ਹੈ
ਹਾਂਜੀ -ਹਾਂਜੀ ਸਭ ਤੋਂ ਵਧੀਆ ਗਲ ਹੈ ਜੀ ਹਾਂਜੀ ਇੱਜ਼ਤਦਾਰ ਮਤਲਬ ਉਹਨੂੰ ਉਹਨੂੰ ਵੀ ਇੱਜ਼ਤ ਮਹਿਸੂਸ ਹੋਏਗੀ ਬੰਦੇ ਨੂੰ
ਉਹ ਸਾਡੇ ਨਾਲ ਸਾਡੇ ਬਰਾਬਰ ਕੰਮ ਕਰਦਾ ਐਸੀ ਗੱਲ ਨਹੀਂ ਹੈ ਲੇਕਿਨ ਉਹ ਹਜੇ ਸਾਡੇ ਤੋਂ ਛੋਟਾ ਏ ਲੇਕਿਨ ਆਪਾਂ ਓਦਾ ਆਪਣੇ ਨਾਲ ਦਾ ਹੀ ਦਿੱਤਾ ਹੋਇਆ ਉਹਨੂੰ ਕੰਮ ਅਜੇ ਇੰਨਾ ਨੀ ਆਂਉਦਾ, ਆਪਾ ਸਿਖਾਣਾ ਹਾਂ ਉਹ ਵੀ ਸਾਨੂੰ ਇੱਜਤ ਦਿੰਦੇ ਆਪਾਂ ਵੀ ਦਿੰਦੇ ਹਾਂ ਕੋਈ ਕਮੀ ਪੇਸ਼ੀ ਨੀ ਹੈ ਕੋਈ ਕੁਛ ਨੀ ਆ, ਕੋਈ ਦਿੱਕਤ ਪਰੇਸ਼ਾਨੀ ਆ ਦੀ ਉਹਨੂੰ- ਆਪਾਂ ਕਮ ਕਮੀ ਨਹੀ ਰੱਖੀ ਹੋਈ਼।
ਅੱਛਾ, ਅੱਛਾ ਜੀ।
ਹਾਂ ਮੈਂ ਕਹਿੰਦਾ ਜੀ- ਤੁਸੀਂ ਅਗਰ ਸਿਖਨਾ ਹੋਏਗਾ ਸਾਡੀ ਦੁਕਾਨ ਤੇ ਆਓਗੇ, ਤੇ ਤੁਹਾਨੂੰ ਮੈਂ ਕਹਿੰਦਾ- ਏਦਾਂ ਦੀ ਦੱਸ ਦਵਾਂਗੇ- ਕੰਮ ਸਿਖਾਵਾਂਗੇ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਏਗਾ ਬਿ ਕਿੰਨਾ ਫ਼ਰਕ ਹੈਗਾ ਸਾਡੇ ਚ।
ਹ ਅੱਛਾ ਅੱਛਾ ਜੀ ਵਧੀਆ ਗੱਲ ਹੈ ਜੀ।
ਤੁਸੀਂ ਤਾਂ ਗੱਲ ਕੀਤੀ ਹੈ ਭਾਜੀ ਨੇ ਵਾਕੇ ਯਾਰ ਚੰਗੀ ਗੱਲ ਕੀਤੀ ਹੈ।
ਅੱਛਾ, ਅੱਛਾ ਜੀ।
ਉਹ ਵਧੀਆ ਗੱਲ ਹੈਜੀ। ਹਜੇ ਤੇ ਮਤਲਬ ਇੱਕ ਸਾਲ ਪੜ੍ਹਾਈ ਚੱਲਣੀ ਹੈ।
ਚਲੋ ਉਹ ਤੇ- ਪੜ੍ਹਾਈ ਤਾਂ ਚੱਲਣੀ ਹੈਗੀ ਏ, ਮੈਂ ਨੀ ਕਹਿੰਦਾ ਹਜੇ ਆਓ ਪੜ੍ਹਾਈ ਤੋਂ ਬਾਅਦ ਆਓ। ਅਗਰ ਤੁਹਾਡਾ ਕਿਸੇ ਹੋਰ ਚੀਜ਼ ਚ ਵਿਚਾਰ ਏ, ਤਾਂ ਮੈਂ ਹੋਰ ਵੀ ਤੁਹਾਨੂੰ ਦੱਸ ਦਾਂਗਾ। ਕਿਹੜੇ ਕੰਮ ਚ ਜਾਣਾ, ਕੋਈ ਦਿੱਕਤ ਵਾਲੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਦੇਖੋ- ਅਗਰ ਆਪਾਂ ਸੜ ਸੜਕ ਤੇ ਧੱਕੇ ਖਵਾਂਗੇ ਨਾ, ਤੇ ਲੋਕੀ ਸਾਨੂੰ ਪਤਾ- ਕਈ ਕੈਨ ਗੇ ਅਰੇ ਐ ਤਾਂ ਅਵਾਰਾ ਹੈਗੈ ਵੇਲਾ ਹੈਗਾ ਇਦਾ ਤਾਂ ਕੰਮ ਹੀ ਏਹੀ ਏ ਇਨੇ ਕੁਛ ਕਰਨਾ ਨੀ ਮਾਂ ਪਿਓ ਦੇ ਤੇ ਬੋਝ ਨੇ, ਇਹਨਾਂ ਦੇ ਵਰਗੇ ਬੱਚੇ ਪਤਾ ਨੀ ਕੀ-ਕੀ ਕਰਦੇ ਪੇ ਲੋਕ
ਸਹੀ ਕਿਹਾ। ਹਾਂ, ਤੇ ਏਹੀ ਏ ਭਾਜੀ ਸਹੀ ਗੱਲ ਹੈ ਜੀ।
ਆਪਾਂ ਤਾਂਨੇ ਨੀ ਸਹਿਣੇ, ਨਾ ਆਪਾਂ ਕਹਿੰਦੇ ਜੀ ਆਪਾਂ ਕਿਸੇ ਨੂੰ ਨੀ ਬੋਲਣ ਦੇਣਾ ਹੈ। ਆਪਾ ਸਿਰਫ ਐ ਕਿਹਨੈ ਬਈ, ਤੇਰੇ ਕੋਲੋਂ ਮੰਗ ਕੇ ਨਹੀਂ ਖਾਧਾ ਆਪਾਂ ਖਾ ਰਹੇ ਹਾਂ ਆਪਣੀ ਕਮਾਈ ਦਾ।
ਹਾਂ, ਹਾਂਜੀ ਹਾਂਜੀ ਸਹੀ ਗੱਲ ਹੈ। ਬੜੀ ਮਿਹਨਤ ਦਾ ਖਾ ਰਿਹਾ ਜੀ।
ਹਾਂ, ਯਾ ਸਿਰਫ ਸਾਡਾ ਪਿਓ ਖਵਾਉਂਦਾ ਪਿਆ ਯਾ ਮਾਂ ਖਵਾ ਰਹੀ ਏ। ਚਲੋ ਜੋ ਵੀ ਏ। ਇਹ ਵਧੀਆ ਚੀਜ਼ ਏ।
ਓ ਤੇ ਹੈ ਹੀ ਏ ਜੀ।
ਹਾਂ, ਕਈ ਬੰਦੇ ਕੀ ਕਰਦੇ ਨੇ? ਮਾਂ-ਪਿਓ ਉਹਦੇ ਕੰਮ, ਮਾਂ-ਪਿਓ ਮੈਂ ਕਹਿੰਦਾ ਵੀਹ ਵੀਹ ਸਾਲ ਬਾਈ ਬਾਈ ਸਾਲ ਦੇ ਬੱਚੇ ਹੋ ਜਾਂਦੇ ਨੇ, ਪੱਚੀ ਪੱਚੀ ਸਾਲ ਦੇ ਵੀ ਹੋ ਜਾਂਦੇ ਨੇ। ਮਾਂ ਪਿਓ ਨੂੰ ਕੰਮ ਤੇ ਲਾਇਆ ਦੈ, ਤੇ ਆਪ ਘਰ ਬੈਠੇ ਨੇ। ਕਦੀ ਟੀਵੀ ਚਲਾ ਰਹੇ ਆ, ਬਿਲਕੁਲ ਕਦੀ ਫੋਨ ਕਦੀ ਘੁੰਮਣ
ਹਾਂਜੀ, ਹਾਂਜੀ ਉਹ ਬਸ ਉਹ ਸੋਚਦੇ ਪਏ, ਉਹ ਸੋਚਦੇ ਪਏ ਨੇ ਰੋਟੀ ਤੇ ਮਿਲਦੀ ਪਈ ਚਲੋ
ਉਹ ਏਹ ਸੋਚਦਾ ਪਿਆ ਸੀ। ਰੋਟੀ ਮਿਲ ਰਹੀ ਹੈ, ਟੀ ਵੀ ਮਿਲ ਰਿਹਾ, ਫੋਨ ਮਿਲ ਰਿਹਾ। ਸੁਨਾ ਮਿਲਲੇ, ਫਿਰ ਕਰਨਾ ਕੀ ਐ ਆਪਾਂ? ਪੈਹੇ ਮਿਲੇ ਪਏ ਨੇ, ਮਾਂ, ਮਾਂ-ਪਿਓ ਲੋਂ ਤੇ ਆਪਾਂ ਕੀ ਗਾਗੇ? ਤੇ, ਆਪਾਂ ਉਸ ਚੀਜ਼ ਨੂੰ ਕਰਨਾ ਐਐਐ। ਆਪਾਂ ਉਸ ਚੀਜ਼ ਨੂੰ ਲੈ ਕੇ ਚੱਲਣਾ, ਕਿ ਆਪਣੇ ਮਾਂ-ਪਿਓ ਨੂੰ ਬਾਹਰ ਬਠਾਈਏ। ਮਾਂ ਪਿਓ ਨੂੰ ਘੁੰਮਣ ਭੇਜੀਏ, ਨਾਲ ਘੁਮਾਈਏ ਰੋਟੀ ਖਵਾਈਏ ਬਾ ਕੇ। ਕੱਲ ਨੂੰ ਕੱਲ ਨੂੰ ਸਾਨੂੰ ਬਾਹਰ ਦਾ ਆ ਨਾ ਕਹਿੰਦੇ ਬਾਈ। ਅ ਕੀ ਭੈਂੰ ਨਿਕੰਮੀ ਜੰਮੀ ਆ ਕਿ ਤੂੰ ਇਹਨੂੰ ਕੁਛ ਘੁੰਮਾ ਨੀ ਸਕਦਾ। ਕੱਲ ਨੁ ਸਾਡੇ ਮਾਂ ਪਿਓ ਦੇ ਉੱਤੇ ਗੱਲ ਆ ਜਾਂਦੀ ਏ।
ਇਹ ਤਾਂ ਹੈ ਹੀ ਐ, ਜੀ। ਬਿਲਕੁਲ ਜੀ।
ਅਗਰ ਆਪਾਂ ਗੱਲ ਕਰਾਂਗੇ ਨਾ ਐਸੀ ਤੇ ਲੋਕੀ ਕਹਿਣਗੇ ਬਾਈ, ਸਮਝਦਾਰ ਸਮਝਦਾਰ ਮਾਂ-ਪਿਓ ਦੀ ਸਮਝਦਾਰ ਔਲਾਦ ਏ।
ਹਾਂਜੀ, ਐ ਤੇ ਹੈ ਈ ਏ ਭਰਾ, ਬਿਲਕੁਲ ਜੀ। ਦੁਨੀਆਂ ਵੀ ਮਤਲਬ ਮਹੱਲੇ ਅਲੇ ਵੀ ਕਈ ਵਾਰ ਜੀ।
ਹਾਂ।
ਅਗਰ ਕੋਈ ਕੰਮ ਕਾਰ ਨਾ ਕਰੇ ਬੰਦੇ ਤਾਨੇ ਹੀ ਮਾਰਦੇ ਨੇ
ਬਿਲਕੁਲ, ਬਿਲਕੁਲ ਵੀਰੇੈ
ਕਿਉ ਵੀਰੇ
ਮੈਂ ਕਹਿਣਾ
ਇੱਧਰ ਵੀ ਆਪਣੇ ਇੱਧਰ ਵੀ ਮਤਲਬ ਕਲੋਨੀ ਚ ਹੈ ਹੈਗੇ ਨੇ, ਇਹੋ ਜਿਹੇ ਬੰਦੇ ਆਪਣੇ ਪਿਓ ਦੀ ਕਮਾਈ ਤੇ ਮਤਲਬ ਵਿਹਲੇ ਹੈਗੇ ਨੇ ਤੇਈ ਤੇਈ, ਚੌਵੀ, ਚੌਵੀ ਪੱਚੀ, ਪੱਚੀ ਸਾਲ ਦੇ ਵੇਹਲੇ ਹਾਂ ਨਹੀਂ ਕੋਈ ਕੰਮ ਕਾਰ ਨਹੀਂ ਕਰਦੇ ਕੋਈ ਕੰਮ ਕਾਰ ਨੀ ਕਰਦੇ ਉਹ ਵਿਹਲੇ ਹੈਗੇ ਨੇ
ਬਸ ਐਸਾ ਹੀ ਵੀਰੇ ਅੱਜ ਕੱਲ ਨਾ ਦੁਨੀਆਂ ਮਜੇ ਲੈਂਦੀ ਖੁੱਦ ਨੀ ਦੇਖਦੀ ਆਪਣਾ ਆਪਾਂ ਕੀ ਕਰ ਰਹੇ ਹਾਂ।
ਹਾਂ ਇਹ ਤਾਂ ਹੈ ਈ ਏ, ਜੀ ਸਹੀ ਗੱਲ ਹੈ ਜੀ।
ਮੈਂ ਤੈਨੂੰ ਦੱਸਿਆ ਤੇ ਹੈ ਅਗਰ ਤੂੰ ਕੱਲ ਨੂੰ ਗੱਡੀ ਵੀ ਲਏਗਾ ਨਾ ਸੁਣ ਮੇਰੀ ਗੱਲ ਕੱਲ ਨੂੰ ਅਗਰ ਤੂੰ ਗੱਡੀ ਲੈ ਅੱਠ ਦਸ ਲੱਖ ਰੁਪਏ ਦੀ ਸਵਿਫਟ ਲਾ ਲੈ ਠੀਕ ਹੈ, ਤੇਰਾ ਯਾਰ ਦੋਸਤ ਤੇਨੂੰ ਹੀ ਕਹਿ ਦੇਗਾ ਯਾਰ ਲੈਣੇ ਕੋਲ ਤਾਂ ਮੈਂ ਵੀ ਲੈ ਲੈਂਦਾ।
ਹਾਂ।
ਇਹ ਹਰ ਜਗ੍ਹਾ ਨੀ ਹੈ ਦਸ ਰੁਪਏ ਨਾ ਹੋਣ ਔਰ ਕੱਲ ਨੂੰ ਤੂੰ ਉਹਦੇ ਅੱਗੇ ਉਹਦੇ ਅੱਗੇ ਕਹੇਗਾ ਮੈਂ ਵੱਡੀ ਗੱਡੀ ਲੈਣੀ ਹੈ ਛੋਟੀ ਦੇ ਕੇ ਉਹ ਪਤਾ ਹੀ ਕੇਗਾ ਤੇਰਾ ਕੰਮ ਚੱਲ ਤੇ ਰਿਹਾ ਯਾਰ ਛੋਟੇ ਨਾਲ ਤੂੰ ਵੱਡੀ ਕੀ ਕਰੇਗਾ ਲੈ ਕੇ
ਹਾਂ, ਹਾਂ ਬਾ ਬੰਦਾ ਕਿਸੇ
ਹਾਂ ਇਹ ਗੱਲ ਏ। ਹਾਂ ਜਿਹੜੀ ਮਰਜੀ ਲੈ ਲੋ ਔਰ ਦੂਸਰੀ ਗੱਲ ਜਦੋਂ ਉਹ ਲੈਣ ਜਾਏਗਾ ਨਾ ਅਗਰ ਤੂੰ ਹੁਣ ਕਹੇਗਾ ਅਰੇ ਯਾਰ ਵੇਖ ਕਿੰਨੀ ਵਧੀਆ ਤੂੰ ਲੈ ਕੇ ਆ ਗੱਡੀ ਅਰੇ ਯਾਰ ਮੈਂ ਤੇ ਤੂੰ ਕਹਿ ਰਿਹਾ ਸੀ ਨਾ ਮੈਂ ਉਹ ਲੈਣੀ ਹੈ ਮੈਂ ਉਹ ਪਤਾ ਕਿਉਂ ਨੀ ਲਿੱਤੀ ਉਹ ਚ ਨਾ ਜਿਹੜੀ ਤੇਰੇ ਕੋਲ ਗੱਡੀ ਹੋਗੀ ਉਹ ਚ ਨਾ ਐ ਇਹ ਦਿੱਕਤ ਯਾਰ ਤੇ ਤੂੰ ਕਹਿੰਦਾ ਯਾਰ ਚੱਲ ਕੋਈ ਗੱਲ ਨੀ ਆਪਾਂ ਦੇਖ ਲਾਂਗੇ ਯਾਰ ਉਹਨੂੰ ਤਾਂ ਵੀ ਫਰਕ ਨੀ ਪੈਣਾ ਤੇ ਤੈਨੂੰ ਕੀ ਹੋਣਾ ਤੂੰ ਹਾਂ ਤੈਨੂੰ ਐਂ ਹੋਣਾ ਸਾਰੇ ਜਾਣਦੇ ਯਾਰ ਉਹਨੂੰ ਤੈਨੂੰ ਉਹ ਜ ਤਪਤ ਹੈ।
ਹੈ ਤਾਂ ਹੀ ਹੈ ਭਰਾ ਚਾਹੇ ਗੱਡੀ ਚਾਹੇ ਨਵੀਂ ਹੋਵੇ ਨਵੀ
ਹਾਂ ਤਾਂ ਵੀ ਕਮੀ ਘੱਟਦੇ ਆ ਕੋਈ ਯਾਰ ਇਹ ਤੇ ਲੈਣੀ ਚਾਹੀਦੀ ਯਾਰ ਏ ਤੇ ਬੀ ਬੇਕਾਰ ਹੈਗੀ ਆ।
ਹਾਂ, ਹਾਂ
ਪਿਹਲੇ ਤੇ ਇੰਸ਼ੋਰੈਂਸ ਬ ਕੰਪਨੀ ਵਾਲੇ ਬੜੇ ਦਿਨਾਂ ਬਾਅਦ ਕਲੇਮ ਕਰਦੇ ਨੇ ਇਹ ਉਹ ਏ ਐਸਾ ਕੁਛ ਨੀ ਹੁੰਦਾ ਵੀਰੇ ਜੋ ਸਾਡੀ ਕਿਸਮਤ ਚ ਲਿਖਿਆ ਉਹ ਹੀ ਮਿਲਣਾ।
ਹਾਂਜੀ, ਹਾਂਜੀ ਸਹੀ ਗੱਲ ਹੈ। ਵੀਰੇ
ਬਿਲਕੁਲ ਚਲੋ ਆਪਾਂ ਤੇ ਮੈਂ ਕਿਹਾ ਇ ਹੀ ਸਮਝਾਉਣਾ ਚਾਹੁੰਦੇ ਜੀ। ਠੀਕ ਹੈ, ਵੀਰੇ ਆਈ ਦੁਕਾਨ ਤੇ ਫੇਰ ਗੱਡੀ ਦਿਖਾਈ ਆਪਣੀ।
ਠੀਕ ਹੈ ਭਰਾ ਧੰਨਵਾਦ ਤੁਹਾਡਾ
ਹਾਂ ਸ
ਓਕੇ ਠੀਕ ਹੈ, ਭਰਾ ਸਤਿ ਸ੍ਰੀ ਅਕਾਲ।
ਹਮ।